ਹੈਲੋ। ਸਤਿ ਸ੍ਰੀ ਅਕਾਲ ਜੀ।
ਕਿਵੇਂ ਓ?
ਵਧੀਆ ਠੀਕ ਆ, ਤੁਸੀਂ ਸੁਣਾਓ ਜੀ ਭੈਣ ਜੀ?
ਵਧੀਆ- ਵਧੀਆ।
ਹਾਂਜੀ, ਕੀ ਕਰਦੇ ਸੀ?
ਕੁਝ ਨੀ ਬਸ ਵਿਹਾਲੇ।
ਅੱਛਾ ਭੈਣ ਜੀ, ਇੱਕ ਗੱਲ ਦੱਸਾਂ ਜਦੋਂ ਮੈਂ ਕਾਲ ਕਰਦੀ ਆ ਨਾ ਐਂ ਲੱਗਦਾ ਵੀ ਕੋਈ ਬੋਲਦਾ ਵਿੱਚੋਂ
ਕੋਈ ਵੀ ਨਹੀਂੈਂ।
ਅੱਛਾ- ਅੱਛਾ। ਹੋਰ ਸੁਣਾਓ?
ਹੋਰ ਵਧੀਆ ਜੀ।
ਤੇ ਅੱਜ ਬ੍ਰੇਕਫਾਸਟ ਕਰ ਲਿਆ ਸਵੇਰੇ? ਮੈਨੂੰ ਲੱਗਦਾ ਹੁਣ ਰੋਟੀ ਦਾ ਟੈਮ ਹੋ ਗਿਆ ਤੁਹਾਡਾ।
ਹਾਂਜੀ।
ਹਾਂਜੀ। ਮੈਂ ਕਿਹਾ ਰੋਟੀ ਕੀ ਕੀਤਾ ਸੀ? ਅੱਜ ਨਾਸ਼ਤੇ ਚ ਕੀ ਬਣਾਇਆ ਸੀ?
ਅੱਛਾ। ਰੋਟੀ ਦੇ ਨਾਲ ਮੂੰਗੀ ਹੋ ਸੀ ਦਾਲ।
ਅੱਛਾ।
ਨਾਲ ਪਰੋਂਠ।
ਅੱਛਾ। ਹੋਰ ਦੱਸੋ? ਸਾਡੇ ਜਵਾਕ ਰੋਂਦੇ ਨੇ ਲੱਗਦਾ ਹਨਾ। ਹੈਲੋ।
ਵਧੀਆ-ਵਧੀਆ ਜੀ।
ਪਲੀਜ਼ ਥੋੜਾ ਜਿਹਾ ਤੁਸੀਂ ਬਾਹਰ ਚਲੇ ਜਾਓ ਇੱਧਰ ਉਧਰ ਹੋਜਓ।
ਹਾਂਜੀ।
ਕਿਉਂ ਰੋਂਦਾ? ਹ
ਉਹਨੇ ਗੱਲ ਕਰਨੀ ਆ ਗੱਲ ਕਰਨੀ ਉਨੇ
ਦੇ ਦੋ, ਦੇ ਦੋ, ਦੋ ਮਿੰਟ ਦੇ ਦੋ ਸਪੀਕਰ ਔਨ ਕਰ ਦੋ, ਹੱਥ ਚ, ਨਾ ਫੜਾਓ
ਹਾਂਜੀ ਹੋਰ ਤੁਸੀਂ ਕੀ ਬਣਾਇਆ
ਮੈਂ ਤਾਂ ਅੱਜ ਤੁਹਾਨੂੰ ਦੱਸਦੀ ਹਾਂ ਵੀ ਅੱਜ ਆਲੂ ਆ ਤਰੀ ਆ ਆਲੂ ਬਣਾਏ ਸੀਗੇ ਬਣਾਈ ਆ ਮੈਂ ਨੀ ਬਣਾਏ ਮੇਰੀ ਭੈਣ ਨੇ ਬਣਾਣੇ
ਆਲੂ ਤਰੀ ਵਾਲੇ ਕਿਵੇਂ ਬਣਾਉਣੇ ਆ ਉਹ
ਆਲੂ ਪ ਉਬਾਲ ਕੇ ਬਣਾਉਦੇ ਹਾਂ ਆਲੂ ਉਬਾਲ ਲਈ ਦਾ ਜਿਵੇਂ ਆਪਾਂ ਤੜਕਾ ਦਿੰਦੇ ਹਾਂ ਲਸਣ ਹਰੀ ਮਿਰਚ ਤੇ, ਥੋਮ ਅਦਰਕ ਹੁੰਦਾ ਨਾ ਅਦਰਕ ਇਹ ਮਿਕਸ ਕਰਕੇ ਨਾ ਕੁੱਟ ਲੈਂਣੀ ਆ ਪਹਿਲਾਂ
ਹਾਂਜੀ
ਫਿਰ ਇਨੂੰ ਅਹ ਜਦੋਂ ਆਲੂ ਉਬਾਲ ਤੇ ਉਹਦੇ ਪੀ ਕਰਕੇ ਮਤਲਬ ਉਹਨੂੰ ਟੁਕੜੇੇ ਪੀਸ ਕਰਕੇ ਛੋਟੇ-ਛੋਟੇ ਮੀਡੀਅਮ ਉਸ ਹਿਸਾਬ ਨਾਲ ਕਰਕੇ ਫਿਰ ਕੀ ਕਰਦੇ ਹਾਂ ਅਸੀਂ ਅਹ ਇੱਕ ਪਰੇ ਕਰਕੇ ਇੱਕ ਇਹਦੇ ਚ, ਤੇਲ ਪਾ, ਕੇ ਕਢਾਹੀ ਚੋਂ ਕੈਸੇ ਪ੍ਰੀਤ
ਹਾਂਜੀ
ਕੜਾਹੀ ' ਮੈਂ ਸਰ੍ਹੋਂ ਦਾ ਹੀ ਤੇਲ ਯੂਜ ਕਰਦੀ ਹਾਂ ਕਿਉਂ ਸਰ੍ਹੋਂ ਦੇ ਤੇਲ ਨਾਲ ਨਾ ਵਧੀਆ ਰਹਿੰਦਾ ਉਹ
ਹਾਂਜੀ
ਤੇ ਪਿਆਜ ਦੋ ਕੱਟ ਕੇ, ਵਿੱਚ ਟਮਾਟਰ ਵਗੈਰੇ ਗ੍ਰੈਂਡ ਕਰਕੇ ਇਹਨੂੰ ਸੋਹਣਾ ਤੜਕਾ ਦੇ ਅਤੇ
ਵ
ਫਿਰ ਲੱਗ ਜਾਂਦਾ। ਵਧੀਆ ਤੜਕਾ ਇਹਨੂੰ ਬਰਾਊਨ ਕਰਕੇ ਘੱਟ ਸਲੋ ਗੈਸ ਤੇ
ਅਤੇ ਇਹਦੇ ਵਿੱਚ ਕੀ-ਕੀ ਪਾਉਂਦੇ ਹ ਮਸਾਲਿਆਂ 'ਚ
ਇਹਦੇ ਵਿੱਚ ਮੈਂ ਆਪਣਾ ਲੂਣ ਹੁੰਦਾ ਵਾ, ਹਲਦੀ ਆ ਇੱਕ ਮਸਾਲਾ ਕਹਿੰਦੇ ਆ। ਧਨਾ ਮਸਾਲਾ ਤੇ ਮੈਗੀ ਮਸਾਲਾ ਮੈਗੀ ਮਸਾਲਾ ਪਾਏ ਤਾਂ ਹੋਰ ਵੀ, ਵਧੀਆ ਬਣ ਜਾਂਦੇ ਆ। ਹਾਂਜੀ
ਅਸੀਂ ਵਿੱਚ ਕਸਤੂਰੀ ਮੇਥੀ ਪਾਉਦੇ ਥੜ੍ਹੀ ਜਿਹੀ ਵਿੱਚ
ਹਾਂਜੀ
ਕਸਤੂਰੀ ਮੇਥੀ ਹੁੰਦੀ ਜਿਹੜੀ ਉਹ ਪਾਉਂਦੇ ਆ ਵਿੱਚ
ਉਹ ਦਾਲਾਂ ਚ, ਅਸੀਂ ਯੂਜ ਕਰਦੇ ਹਾਂ।
ਹਾਂਜੀ ਉਹ ਬਹੁਤ ਵਧੀਆ ਲੱਗਦੀ ਆ।
ਹਾਂਜੀ-ਹਾਂਜੀ
ਹਾਂਜੀ ਹੋਰ ਕੀ, ਬਣਾਉਣਾ
ਹੋਰ ਦੱਸੋ ਜੀ, ਆਹ ਕਿਉ ਰੋਂਦਾ ਸੀ ਬੱਚਾ
ਕੁਛ ਨਹੀ ਓਹ ਤੇ ਹੁਣ ਕੀ ਬਣਾਉਣਾ ਤੁਸੀਂ?
ਹਾਂਜੀ।
ਹੁਣ ਕੀ ਬਣਾਉਣਾ?
ਹੁਣ, ਹੁਣ ਤਾਂ ਨੀ ਅਸੀਂ ਇੱਕੋ ਵਾਰ ਮਤਲਬ ਰੋਟੀ ਦੇ ਹਿਸਾਬ ਨਾਲ ਕਰ ਲੈਂਣੇ ਹਾਂ। ਸਵੇਰੇ ਥੋੜ੍ਹਾ ਨਾਸ਼ਤਾ ਕਰ ਲੈਂਣੇ ਹਾਂ। ਤੇ ਉਹ ਤੋਂ ਬਾਅਦ ਇੱਕ ਘੰਟੇ ਬਾਅਦ ਰੋਟੀ ਪਾਣੀ ਹੋ ਜਾਂਦੀ ਆ, ਹਾਂਜੀ।
ਹਾਂਜੀ, ਸ਼ਾਮ ਨੂੰ ਲੇਟ ਖਾਣੀ ਹੁੰਦੀ ਹੈ।
ਸ਼ਾਮ ਨੂੰ ਹਾਂਜੀ ਸ਼ਾਮ ਨੂੰ ਖਾਣੇ ਆ ਫਿਰ। ਤੇ ਦੁਪਹਿਰੇ ਡਰਾਈ ਫਰੂਟਸ ਜਾਂ ਕੋਈ ਫਰੂਟਸ ਹੋ ਗਏ। ਐਪਲ ਹੋ ਗਿਆ ਓਰੇਂਜ ਹਨਾ ਅੰਬ ਇਹ ਖਾ ਲਈਦਾ।
ਠੀਕ, ਔਰਿੰਜ ਮਿਲਦਾ ਸੰਤਰਾ ਮਿਲਦਾ ਇੱਕ,
ਹਾਂਜੀ-ਹਾਂਜੀ, ਇੱਥੇ ਮਿਨੀ ਸਨ ਜਿਹੜਾ ਔਰਿੰਜ ਆ ਮਿਨੀ ਔਰਿੰਜ ਬਹੁਤ, ਸਵਾਦ ਹੁੰਦੇ ਆ ਮਹਿੰਗੇ ਹੁੰਦੇ ਨੇ। ਬਟ ਐ ਲੱਗਦਾ ਵੀ ਕਿੰ ਸ਼ੱਕਰ ਹੁੰਦੀ ਆ ਪੂਰੀ ਨਿਰੀ ਦੀ ਸ਼ੱਕਰ। ਤੇ ਜਿਹੜਾ ਆਪਾਂ ਔਰਿੰਜ ਲੈਂਣੇ ਹਾਂ ਜਿਵੇਂ ਤੁਸੀਂ ਕਹਿੰਦੇ ਹੋ ਕੀਨੂੰ-ਕੀਨੂ ਹਨਾ ਆਪਣੇ,
ਹਾਂਜੀ-ਹਾਂ
ਕੀਨੂ ਹੁੰਦੇ ਨੇ ਉਹਦੇ ਹਿਸਾਬ ਨਾਲ ਛੋਟ ਦੇਖ ਹਾਂਜੀ।
ਬੱਸ ਓਹੀ ਹਾ। ਹਾਂ।
ਹੋਰ ਦੱਸੋ?
ਬਸ ਠੀਕ ਠਾਕ ਬਸ ਵਧੀਆ ਹੋਣ ਮੈਗੀ ਬਣਾਉਣੀ ਸਿੱਖ ਲਾ
ਅੱਛਾ ਮੈਗੀ ਬਣਾ ਰਹੇ ਹੋ ਹੁਣ,
ਹਾਂਜੀ। ਜਿਹੜੀ ਦੂਜੀ ਸੇਵੀਆਂ ਮਾਗੁ ਹੁੰਦੀ ਹੈ ਰੋਸਟਡ ਸੇਵੀਆਂ ਹੁੰਦੀਆਂ ਨੇ।
ਹਾਂ।
ਜਿਵੇਂ-ਜਿਵੇਂ ਸੇਵੀਆਂ ਮਿੱਠੀਆਂ ਬਣਾ ਲੈਂਦੇ ਅਸੀਂ ਥੋੜ੍ਹੀਆਂ ਲੂਣ ਮ ਲੂਣ ਲੈਗੀ ਮਸ਼ਾਲਾ ਪਾ ਕੇ।
ਹੂੰ, ਅੱਛਾ।
ਮੈਂਗੀ ਤਾਂ ਮਹੀਨੇ ਚ ਇੱਕਵਾ ਇੱਕ ਜਾ ਦੋ ਬਾਰ।
ਮੈਗੀ ਬਣਾਣ ਨੂੰ,
ਆਹ ਹਾਂਜੀ।
ਬੱਚਿਆਂ ਲਈ ਮੈਗੀ ਮੇਰਾ ਖਿਆਲ ਆ ਨਾ ਠੀਕ ਨਹੀ ਹੈਗੀ ਉਹ ਚੀਜ਼।
ਨਈ ਬੱਚਿਆਂ ਨੂੰ ਰੋਸਟਡ ਜਿਹੜੀਆਂ ਸੇਵੀਆਂ ਉਹ ਵੀ ਬਣਾ ਕੇ ਦਿੰਦੇ ਉਹ ਆਟਾ ਆਟੇ ਤੋਂ ਬਣਦੀਆ ਕਣਕ ਤੋਂ ਬਣਦੀਆ।
ਮੈਨੂੰ ਲੱਗਦਾ ਤੁਸੀਂ ਬਹੁਤ ਕੁਛ ਬਣਾ ਲੈਣੇ ਓ ਹਨਾ। ਘਰ ਹੀ ਬਣਾਉਂਣੇ ਹੋ ਤੁਸੀਂ ਬਹੁਤ ਡਿਸ਼ਿਸ ਮੈਂ ਸੁਣਦੀ ਹਾਂ ਤੁਹਾਨੂੰ, ਆਉਂਦੀਆਂ ਨੇ ਮੈਂ ਤੁਹਾਡੇ ਨਾ ਯੂਟਿਊਬ ਤੇ ਦੇਖਿਆ ਸੀਗਾ ਲਿੰਕ ਤੇ, ਤੁਸੀਂ ਬਹੁਤ ਕੁਛ ਬਣਾ ਲੈਂਦੇ ਹੋ, ਤੁਹਾਡਾ ਨਾਮ ਕੀ ਆ? ਕਿਹੜੀ ਤਾਂ ਵੀ ਇਹਦੇ ਯੂਟਿਊਬ ਤੇ ਲਿੰਕ ਆਉਂਦੀ ਆ।
ਹਾਂਜੀ।
ਫੋਨ ਤੇ ਦੇਖ ਰਹੀ ਮੈਂ ਤੁਹਾਨੂੰ।
ਠੀਕ ਹੈ। ਹੋਰ ਕਰੇ ਸਬ ਵਧੀਆ?
ਬਦਿਆ ਜੀ, ਆਪਣੇ ਉੱਥੇ ਘਰ ਸਾਰੇ ਘਰੇ ਪਰਿਵਾਰ, ਸਾਰੀ ਸਾਡੀ ਫੈਮਲੀ ਹੁਣ ਤਾਂ ਇੱਥੇ ਮੌਸਮ ਅ, ਠੰਡਾ ਹੋ ਗਿਆ ਸਾਡੇ ਇੱਥੇ, ਮਤਬ ਗਰਮੀ ਹੈਨੀ ਗੀ ਨਹੀਂ ਦੇ ਬਰਾਬਰ ਹੀ ਆ। ਇਹ ਨੋਰਮਲ ਜਿ ਹੋ ਜਾਂਦੀ ਕਦੇ ਮਦੀ, ਤੇ ਕਦੇ ਵਿੱਚੋਂ ਵਿੱਚ ਗਰਮੀ ਹੋ ਜਾਂਦੀ ਆ। ਕਦੀ ਚੰਗੀ ਹੁੰਦੀ, ਕਦੀ
ਹਾਂਜੀ। ਸਾਡੇ ਵੀ ਇੱਥੇ ਹੈਗੀ ਆ ਕਾਫ਼ੀ, ਹਲੇੇ ਇੱਕ ਮਹੀਨਾ ਚੱਲੂਗੀ ਦੋ
ਅੱਛਾ।
ਹਮ। ਠੰਡ ਵੀ ਬਹੁਤ ਜ਼ਿਆਦਾ ਹੁੰਂਦੀ ਹੈ, ਤੇ ਗਰਮੀ ਵੀ।
ਅੱਛਾ।
ਹਮ। ਮ ਨਹੀਂ, ਅੱਜ ਕਿ ਤੇ
ਅੱਜ ਮੈਂ, ਉੱਥੇ ਜਾਣਾ ਵਾ ਆਪਣੇ, ਇਹ ਸਵੀਮਿੰਗ ਪੂਲ ਹੁੰਦਾ ਨਾ ਬੱਚਿਆਂ ਦਾ
ਹਾਂਜੀ।
ਉੱਥੇ
ਕਿੰਨਾ 'ਕੁ, ਵੱਡਾ ਬਾਬੂ?
ਹ ਉਹ ਬੱਚਿਆਂ, ਬਹੁਤ ਵੱਡਾ ਵਾ ਇੱਥੇ ਬਹੁਤ
ਹਮ, ਹਮ।
ਐਵੇਂ ਇੱਥੇ ਇੱਕ ਨਹੀਂ ਗਾ, ਬਹੁਤ ਸਾਰੇ ਨੇ ਆਪਣੇ ਇੱਥੇ, ਦੋ ਤਿੰਨ ਜਗ੍ਹਾ। ਨਹੀਂ, ਨੇੜੇ ਹੀ ਆਪਣੇ।
ਹ-
ਇੱਕ ਦੂਰ ਆ, ਕਿ ਇੱਥੋਂ ਇੱਕ ਡੇਢ ਘੰਟੇ ਦਾ ਰਸਤਾ ਹੈ। ਇੱਕ ਆਪਣੇ ਇੱਥੋਂ, ਪੰਦਰਾਂ ਮਿੰਟਾਂ ਦਾ ਰਸਤਾ।
ਅੱਛਾ।
ਤੇ, ਇਹ ਦੋ ਤਿੰਨ ਟਾਈਪ ਦੀ ਆ।
ਹੋਰ, ਚਾਹ ਵਗੈਰਾ ਪੀ ਲਈ?
ਚਾਹ ਤਾਂ ਸਵੇਰੇ ਹੋ ਗਈ ਆ, ਅੱਜ ਚਾਹ ਦਾ ਕੋਈ ਮਜ਼ਾ ਨਹੀਂ ਆਇਆ। ਮੈਨੂੰ ਚਾਹ 'ਚ, ਥੋੜ੍ਹੀ ਸ਼ੱਕਰ ਚਾਹੀਦੀ ਹੁੰਦੀ ਆ। ਉਹ ਮੈਂ ਮਿੱਠਾ ਨਹੀਂ ਖਾਂਦੀ। ਜੇ ਕੋਈ ਵਿ ਸਵੀਟ 'ਚ ਹੋਵੇ ਚੀਜ਼ ਨਾ, ਉਹ ਮੈਂ ਖਾਂਦੀ। ਹਾਂਜੀ ਕੀ ਕਿਹਾ ਤੁਸੀਂ?
ਮੈਂ ਕਿਹਾ, ਜਿਆਦਾ ਲੈਣੇ ਹ ਮੱਠਾ?
ਹਾਂਜੀ, ਮੀਡੀਅਮ ਜ਼ਿਆਦਾ ਵੀ ਨਹੀਂ, ਮੀਡੀਅਮ ਦਾ ਸ਼ੱਕਰ ਹੋਵੇ। ਉਹ ਵਧੀਆ ਲੱਗਦੀ ਹੈ, ਫਿਰ ਐਂ ਲੱਗਦਾ ਵੀ ਮੈਂ ਚਾਹ ਪੀ ਲਈ ਆ। ਜੇ ਉਹਦੇ, ਹੈਂ?
ਕਿੰਨੇ ਵਾਰੀ ਪੀੇਨੇ ਹੋ?
ਦੋ-ਦੋ ਹੀ ਟਾਈਮ, ਸਵੇਰ ਤਾਂ ਸ਼ਾਮ। ਜੇ ਕੋਈ ਆ ਗਿਆ ਤਾਂ ਠੀਕ ਆ, ਦੁਪਹਿਰੇ ਪੀਲੀ-ਪੀਲੀ ਉਹਨਾਂ ਨਾਲ। ਘਰੇ ਕੋਈ ਹੈ ਹਨਾ, ਗੇਸਟ ਵਗੈਰੇ ਆ ਗਏ।
ਹਾਂਜੀ।
ਕੋਈ ਆਪਣੇ ਚਾਚੀ, ਤਾਈਆਂ ਆ ਜਾਣ ਫੇਰ
ਹੂੰ - ਹੂੰ। ਤੇ ਚਾਅ ਦੇ ਨਾਲ ਕੁਛ ਖਾਨੇ ਵੀ ਓ ਯਾਂ ਸਿੰਪਲ ਚਾਅ?
ਨਈ ਚਾਅ ਨਾਲ ਟਿੱਕੀ ਹੁੰਦੀ ਆ, ਨਮਕੀਨ ਟਿੱਕੀ, ਬਿਸਕਿਟਸ ਹੁੰਦੇ ਨੇ।
ਹਾਂਜੀ, ਓ ਘਰੇ ਈ ਬਣਾ ਲੈਂਨੇ ਆ ਯਾਂ ਫਿਰ ਬਣੀ- ਬੁਨਾਈ?
ਨਈ ਬਣੇ- ਬਣਾਈ ਲੈਂਨੇ ਆ ਏਨਾ ਟੈਮ ਨੀ ਮਿਲਦਾ। ਟੈਮ-ਟੈਮ ਤਾਂ ਨੀ ਹੁੰਦਾ ਵਾ
ਹਾਂ।
ਕਦੇ ਕੱਪੜੇ ਕਰ ਲਈਏ, ਹੁਣ ਕੱਪੜੇ ਨੂੰ ਵੀ ਦੋ-ਤਿੰਨ ਸਟਿਚ ਕਰਦੇ ਆ ਤੇ ਓ ਛੁੱਟੀਆਂ ਟੀਮਾ ਹੈਗੀ ਆ ਵੀ ਨਈ ਕੀਤੇ ਬਾਰ ਗਏ ਹੋਏ ਨੇ, ਅਸੀਂ ਨਾਲ ਕਰਦੇ ਆ ਨਾ। ਸਿਓਣ ਦਾ ਕੰਮ, ਤਾਂ ਕਰਕੇ। ਵਧੀਆ ਜੀ।
ਅਪਣਾ ਨੀ ਸਿਲਾਈ ਕਰਦੇ?
ਹਾਂਜੀ।
ਆਪਣਾ ਨੀ ਸਿਲਾਈ ਕਰਦੇ?
ਨਈ ਮੈਂ, ਮਸ਼ੀਨ ਆ ਮੇਰੀ, ਮੈਂ ਆਪ ਸਿਲਾਈ ਕਰਦੀ ਆ। ਨਾਲ ਲੋੜ ਹੁੰਦਾ ਤਾਂ ਨਾਲ ਫੇਰ ਕਿਸੇ ਨੂੰ ਲੈ ਲੈਂਨੀ ਆ, ਕੁੜੀਆਂ ਨੂੰ।
ਹਾਂ - ਹਾਂ।
ਕੈਂਦੀਆਂ ਨੇ ਨਾ ਸਾਨੂੰ ਸਕਾਓ। ਕਿਵੇਂ ਕਟਿੰਗ ਕਰੀ ਦੀ ਆ ਕਿ ਨੀ। ਬੈਂਦੀਆਂ ਨੇ ਫਿਰ ਉਠਾ ਟੈਮ ਦਿੰਦੇ ਨੇ। ਪਰ ਕਈ ਟੈਮ ਆਂਦੇ ਆ ਵਿੱਚੋਂ ਕਈ ਟੈਮ ਨੀ ਆਂਦੇ ਫਿਰ ਓ ਉਨਾਂ ਦੀ ਪ੍ਰੋਬਲਮ ਆ, ਹਨਾ।
ਹਾਂ।
ਆਪਾਂ ਦਾ ਉਨਾਂ ਨੂੰ ਕੈ ਸਕਦੇ ਆ ਵੀ ਬੈਜੋ, ਜੋ ਹੋਇਆ ਸਿਖਾ ਦਿੰਨੇ ਆ ਅਸੀਂ। ਅੱਗੋਂ ਸਾਮਣੇ ਆਲੇ ਨੂੰ ਵੀ ਇਨ ਓ ਸਟੀਚ ਐ ਨਾ।
ਹੂੰ, ਦਿਲਚਸਪੀ ਹੋਣੀ ਚਾਈਦੀ ਐ।
ਓਨਾਂ ਨੂੰ ਵੀ ਇੰਟਰਸਟ ਚਾਈਦਾ ਕੋਈ ਚੀਜ਼ ਦਾ, ਵੀ ਆਪਾਂ ਏਹ ਕਰਨਾ।
ਚਲੋ ਠੀਕ ਐ ਭੈਨ ਜੀ, ਕਰਲੋ ਤੁਸੀਂ ਕੰਮ।
ਹਾਂਜੀ, ਠੀਕ ਆ ਜੀ ਓ। ਹਾਂਜੀ- ਹਾਂਜੀ ਸਸ਼੍ਰੀ ਕਾਲ।
ਹਲੇ ਦਸ ਮਿੰਟ ਈ ਹੋਏ ਆ।